ਹੈਲੋ, ਸਤਿ ਸ੍ਰੀ ਅਕਾਲ ਜੀ!
ਵਧੀਆ, ਮੈਂ ਠੀਕ। ਠਾਕ, ਤੁਸੀਂ ਸੁਣਾਓ ਠੀਕ ਹੋ।
ਬਸ, ਵਧੀਆ ਬੈਠੀ ਦੀ ਸੀ।
ਅੱਛਾ, ਬੜੇ ਦਿਨਾਂ ਬਾਅਦ ਫੋਨ ਕੀ ਤਜੇ
ਬਸ, ਟਾਈਮ ਹੀ ਨੀ ਲੱਗਦਾ। ਮੈਂ ਕਿਹਾ, ਟਾਈਮ ਉ ਤੋਂ ਫਿਰ? ਘਰ ਕੋਈ ਗੈਸਟ ਆਇਆ-ਗਿਆ ਲੱਗਾ ਰਹਿੰਦਾ, ਦੇਖੋ।
ਛੁੱਟੀਆਂ ਸਭ ਨੇ ਆਉਣਾ-ਜਾਣਾ ਇਹਦੇ। ਰਿਸ਼ਤੇਦਾਰਾਂ ਨੇ।
ਮੈਂ ਕਿਹਾ ਵੀ ਤਾਂ ਜਾਵਾਂਗੇ। ਫਿਰ ਮੈਂ ਕਿਹਾ, ਪਹਲੇ ਤੁਸੀਂ ਤੇ ਹੋਜੋ, ਜਿਹਨੇ-ਜਿਹਨੇ ਹੋ
ਅੱਛਾ, ਅੱਛਾ। ਬਿਲਕੁਲ ਸਹੀ ਗੱਲ ਹੈ, ਦੇਖੋ ਸਭ ਆਉਂਦੇ ਨੇ।
ਦੇਖੋ, ਸਾਨੂੰ ਤਾਂ ਟਾਈਮ ਚਾਹੀਦਾ ਨਾ। ਹਾਂ, ਸਾਨੂੰ ਤਾਂ ਦੇਖੋ, ਟਾਈਮ ਚਾਹੀਦਾ। ਤੇ ਨਾ ਹੁਣ।
ਬਿਲਕੁਲ ਸਹੀ ਗੱਲ ਏ। ਬਸ ਵਧੀਆ, ਬਸ ਬੈਠੀ ਦੀ ਆ। ਨਹੀਂ, ਨਹੀਂ, ਬਿਲਕੁਲ ਹੁਣੇ।
ਨਹੀਂ, ਮੈਂ ਕਿਹਾ, ਡਿਨਰ ਟਾਈਮ ਹੈ।
ਨਹੀਂ, ਨਹੀਂ। ਡਿਨਰ ਬਣਾ ਲਿਆ, ਬਸ ਗੈਸਟ-ਗੈਸਟ ਆਏ ਦੇ ਨੇ।
ਅੱਛਾ- ਅੱਛਾ। ਫਿਰ ਮੈਂ ਤੰਗ ਤੇ ਨੀ ਕਿਤਾ, ਸੱਚੀ?
ਕਹਿੰਦੀ, ਮੇਰੀ ਬੈਸਟੀ ਦਾ ਫੋਨ ਐ। ਮੈਂ ਆਪਣਾ ਕਰਕੇ ਆਈ ਗੱਲ।
ਅੱਛਾ ਆ
ਤੇ ਹੋਰ ਮੈਂ ਕਿਹਾ ਸਿਰਫ ਦਸ ਮਿੰਟ ਦਿਓ ਮੈਂ ਗੱਲ ਕਰ ਲਵਾਂ ਹਾਂਜੀ।
ਹੂੰ ਸਾਨ ਟਾਈਮ ਨਹੀਂ ਹਾਂ‌ ਸਾਨ ਟਾਇਮ‌ ਨਹੀਂ ਮਿਲਦਾ ਤੁਹਾਨੂੰ ਪਤਾ ਕਿ ਹੈ ਕਿੰਨਾ ਤੁਸੀਂ ਵੀ ਬਿਜੀੀ ਰਹਿੰ। ਆਪਣੇ ਕੰਮ ਵਿੱਚ ਮੈਂ ਵੀ ਵਿਰ
ਮੈਂ ਨਾ ਚਨਿਆਣਾ ਹਾਂਜੀ-ਹਾਂਜੀ ਬਹੁਤ ਬਿਜ਼ੀ ਬਹੁਤ ਜ਼ਿਆਦਾ ਬਿਜ਼ੀ। ਤੇ ਨਾ ਮੈਂ ਨਾ ਅੱਜ ਕੀ ਕੀਤਾ ਮੈਂ ਆਣਾ ਸੀ ਪਰ ਹਾਂਜੀ ਮੈਂ ਦੱਸਦੀ ਤੇ ਪਈ ਧੀਆਂ ਕੰਮ ਹੀ ਤਿਆਰ ਕਰਦੇ। ਸਾਰਾਥ
ਅੱਛਾ ਕਿਵੇਂ ਕਿਹੜੀ ਚਾਮਪ ਬਣਾਈ ਨੋਰਮਲ ਉਹ ਖਾਣ ਵਾਲੀ ਆ ਜਿਵੇਂ ਉਹ ਬਣਾਈਏ ਰੋਟੀ ਰੋਟੀ ਨਾਲ ਖਾਣ ਵਾਲੀ ਬਣਾਈ
ਚ ਗ੍ਰੇਵੀ ਚਾਮਪ ਬਣਾਈਏ ਮੈਂ ਹਾਂਜੀ ਸਾਰੇ ਕਹਿ ਰਹੇ ਸੀ ਪਹਿਲੇ ਤਾਂ ਮੈਂ ਕਿਹਾ ਸੀ ਚਲੋ ਤੰਦੂਰੀ ਚਾਮਪ ਬਣਾ ਦਿੰਦੀ ਆ, ਕਹਿੰਦੇ ਨਹੀ ਤੁਸੀਂ ਨਾ ਚਪਾਤੀ ਰੁਮਾਲੀ ਰੋਟੀ ਬਣਾਣੀ ਨਾਲ ਉਹਦੇ ਨਾਲ ਉਓਹੀਓ ਬਣਾਓ
ਅੱਛਾ- ਅੱਛਾ ਹੋਰ ਤਾਂ ਬੜੀ ਸਹੀ ਗੱਲ ਹੈ ਸਹੀ ਹੈ ਨਾ ਦੇਖੋ- ਹਾਂ।
ਹੋਰ?
ਨਾ ਫੇਿਰ ਮੈਂ ਬਸ ਕੁਛ ਕੁਛ ਨੀ ਕਦੀ ਪਹਿਲਾਂ ਲਿਆਈ ਸੀ ਤੇ ਆਪਣਾ ਫੇਿਰ ਵਾਪਸ ਦੇ ਕੇ ਆਈਆਂ ਅੱਜ ਮੈਨੂੰ ਭੈਣ ਜੀ ਦੋ ਵਾਰੀ ਪੰਗਾ ਪੈ ਗਿਆ। ਹਾਂ ਮਿਲ ਜਾਂਦੀ ਪਹਿਲੇ ਮੈਂ ਤੁਹਾਨੂੰ ਦੱਸਦੀ ਹਾਂ ਬਸ ਮੈਂ ਜਦੋਂ ਬੋਇਲ ਕੀਤੀ ਉਹ ਤੇ ਸਾਰੀ ਐ ਜਿਵੇਂ ਗਤਾਵਾਂ ਨੀ ਬਣ ਜਾਂਦੀ ਬਿਲਕੁਲ ਮੈਦਾ ਚਾਪ ਸੀ ਉਹ ਨਾ ਮੈਂ ਸਗੋਂ ਉਹਨੂੰ ਕੇ ਹਾਂ ਮੈਂ ਕਿਹਾ ਆਟਾ ਚਾਪ ਚਾਹੀਦੀ ਮੈਨ ਮਤਲਬ ਸੋਇਆ ਚਾਪ ਜਿਹੜੀ ਓਰੀਜਨਲ ਜਿਹੜੀ ਆਉਂਦੀ ਹੈ ਸੋਇਆ ਨਾ ਮਿਕਸ ਕਰ ਦਿੰਦੇ ਨਾ ਕਈ ਸੋ
ਹਾਂ ਦੇਖੋ ਆਜ ਕੱਲ ਮਿਕਸ ਹਰ ਇੱਕ ਜਗਾ ਚ ਮ ਲਵਡ ਦੇਖੋ ਹਰ ਇੱਕ ਚੀਜ਼ ਮਿਵਟ ਘਹਿਰੇ ਕੁੱਛ ਨੇ ਵੇਚਦੇ ਕੁਛ ਨੇ
ਬਿਲਕੁਲ ਸਹੀ ਗੱਲ ਮੇਰਾ ਤੇ ਮੂਡ ਇੰਨਾ ਖ਼ਰਾਬ ਹੋ ਗਿਆ ਕੁੱਛ ਨਾ ਪੁੱਛ ਅੱਛਾ ਭੈਣਜੀ ਫਰ ਮੈਂ ਹਾਂ ਉਹ ਫੇਿਰ ਨਾ ਕੁਦਰ ਹਾਂ ਸਹੀ ਗੱਲ ਹੈ ਕਿੰਨਾ ਟੈਮ ਵੀ ਖ਼ਰਾਬ ਕੀਤਾ ਤੇ ਲੈ ਕੇ ਆਈ ਫਿਰ ਉਬਾਲੀਆਂ ਉਹ ਤੇ ਵਿੱਚ ਹੀ ਕਰਾ ਕਿਤਾਵਾ ਬਣ ਗਈ ਫੇਿਰ ਨਾ ਉਹ ਭਾਜੀ ਆਏ ਸੀ ਮੇਰੇ ਤੇ ਉਹ ਕੁਦਰਤੀ ਆਏ ਨਾ ਮੈਂ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਸ ਕਿਉਂ ਲੈਣ ਲੱ ਫਿਰ ਉਹਨਾ ਨੂੰ ਲਿਆ ਚਾਹ ਪ ਏਨੀ ਵਧੀਆ ਚਾਹ ਪੇ ਬਹੁਤ ਵਧੀਆ ਹਾਂ ਹਾਂਜੀ ਹਾਂਜੀ
ਕ ਕਿੜੀ ਹੁਣ ਤੁਸੀਂ ਕਿਹੜੀ ਸੋਇਬੀਨ
ਹਾਂ ਬਿਲਕੁਲ ਬਿਲਕੁਲ ਪਿਓਰ ਸੋਆਬੀਨ ਚਾ ਪੇ ਹਾਂਜੀ ਸੋਇਆ ਚਾਪ ਜਿਹੜੀੁੰਦੀ ਨਾ ਪਿਓਰ ਹਾਂਜੀ
ਹਾਂ ਤੇ ਮੈਂ ਸੁਣ ਸੋਇਆਬੀਨ ਚ ਆਪ ਨਾ ਜ਼ਿਆਦਾ ਮਤਲਬ ਬੁਬਲਦੀ ਨ ਮਤਲਬ ਇੰਨੀ ਜਲਦੀ ਨਾ ਬੁਆਇਲ ਨਹੀਂ ਹੁੰਦੀ
ਹਾਂ ਨਹੀਂ ਮਤਲਬ
ਨਹੀਂ ਮੈਂ ਵੈਸੇ ਸੁਣੀ ਹੈ ਸ ਅੱਛਾ ਨਹੀਂ ਮੈਂ ਸੁਣਿਆ ਸੋਇਆਬੀਨ ਚ ਆਪ ਆਪ ਨਾ ਮਤਲਬ ਜਲਦੀ ਉਬਲਦੀ ਹੀ ਨਹੀਂ ੜਾ ਟਾਈਮ ਲੈਂਦੀ
ਪ੍ਰਬੰਦੀ ਬੜੀ ਵਧੀਆ
ਅੱਛਾ ਚਲੋ ਕਿੱਥੋਂ ਲਿਆਉਂਦੀ ਤੁਹਾਡੇ ਕੀ ਕੋਈ ਦੁਕਾਨ ਆ
ਹਾਂ ਨਹੀਂ ਨਹੀਂ ਉਹ ਮੈਨੂੰ ਆਪ ਨਹੀ ਪਤਾ ਕਿ ਥੋਂ ਲੈ ਕੇ ਆਏ ਬਟ ਚਾਹ ਬੜੀ ਵਧੀਆ ਹੈ ਬੜੇ ਖੁਸ਼ ਹੋ ਕੇ ਖਾਧੀ ਸਭ ਨੇ
ਸਾਡੇ ਵੀ ਚਾਹ ਪਖਾਂਗੇ ਦੇ ਨੇ ਪਰ ਕੁਆਲਿਟੀ ਹੈ ਨਹੀਂ ਫਿਰ ਮੈਂ ਘਰ ਬਣਾਣੀ ਬੰਦ ਕਰਤੀ ਅਸੀਂ ਰੇਡੀਮੇਟ ਹੀ ਲਿਆਦੇ ਆਾਂ
ਹਾਂ ਨਹੀਂ ਅੱਛਾ ਅੱਛਾ ਨਹੀਂ ਨਹੀਂ ਮੈਂ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਖਿਲਾਣਾ ਤੇ ਚਾਪਾਂ ਇੱਥੋਂ ਹੀ ਲੈ ਜਾਣਾ
ਹਾਂ ਨਹੀਂ ਮੈਂ ਚਾਪ ਦੇਖੋ ਚਾਪ ਕੁਆਲਿਟੀ ਸਭ ਤੋਂ ਪਹਿਲਾਂ ਕੁਆਲਿਟੀ ਵਧ ਹੋਉਣੀ ਚਾਹੀਦੀ ਚਾਪ ਦੀ ਉਸ ਤੋਂ ਬਾਅਦ ਚੀਜ਼ ਵਧੀਆ ਬਣਦੀ
ਹਾਂ ਬਿਲਕੁਲ ਸਹੀ ਗੱਲ
ਹਾਂ ਹੋਰ ਕਿਵੇਂ ਬਣਾਈ ਅਸੀਂ ਫੇਿਰ ਉਹ ਤੇ ਉਬਲ ਗਈ ਸੀ ਫਿਰ ਦੂਜੀ ਵਾਰੀ
ਹਾਂ ਨਹੀਂ ਕਿਉਂਕਿ ਨਾ ਵਿੱਚ ਆਟਾ ਉਹ ਕਰਦੇ ਨੇ ਮਿਕਸ ਕਰਦੇ ਨੇ ਕੁਛ ਤਾਂ ਹੀ ਬ ਆਉਂਦੀ ਨਾ ਸੋਇਆਬੀਨ ਦੀ ਚਾਪ ਮੈਂ ਇਦਾਂ ਨੀ ਪਾਉਦੇ ਨਾ ਇਸ ਜਗ੍ਹਾ ਤੇ ਪਤਾ ਨੀ ਕੀ ਪਾਉਂਦੇ ਨੇ ਹਾਂ ਤੇ ਮੈਂ ਉਹਨਾਂ ਨੂੰ ਨਾ ਪਹਿਲੇ ਉਬਾਲ ਲਿਆ ਸੀ ਮੈਂ ਨਾ ਹਾਂਜੀ ਹਾਂਜੀ ਮੈਂ ਨਾ ਇਹਨੂੰ ਕੱਟ ਕੇ ਨੀ ਆ ਫਰਾਈ ਕੀਤਾ ਇੱਕ ਜ ਜਦੋਂ ਕੱਟ ਕੇ ਫਰਾਈ ਕਰਦੀ ਸੀ ਨਾ ਮੈਂ ਨਾ ਹਾਂ ਸਟਿਕ ਸਮੇਤਨ ਫਰਾਈ ਕਰ ਸਮ ਮੈਂ ਹਾਂਜੀ ਸਟਕ ਵਿੱਚ ਫਰਾਈ ਕਰਕੇ ਉਹਨੂੰ ਆਪਣਾ ਨਿਕਾਲ ਲਿਆ ਫਰਾਈ ਜਦੋਂ ਬਰਾਊਨ ਹੋ ਗਈ ਨਾ ਬਿਲਕੁਲ
ਅੱਛਾ ਫੇਿਰ ਬਾਅ ਚ ਕੱਟਿਆ
ਹਾਂਜੀ ਉਹ ਬਾਅਦ ਚ ਕੱਢ ਕੇ ਉਹਨੂੰ ਮੈਂ ਮੈਰੀਨੇਟ ਕਰਕੇ ਰੱਖਿਆ
ਹਾਂ ਇਹ ਵੈਸੇ ਇਹੀ ਤਰੀਕਾ ਹੈ ਨਾ
ਹਾਂਜੀ ਹਾਂਜੀ ਤੁਸੀਂ ਨਾ ਚਾਂ ਆਪ ਨੂੰ ੱਦਾਂ ਹੀ ਤੇ ਵਿੱਚ ਹਲਦੀ ਨਮਕ ਲਾਲ ਮਿਰਚ ਤੇ ਆਪਣਾ ਹੋਰ ਕੀ ਹੁੰਦਾ ਅਦਰਕ ਲਸਣ ਦੀ ਪੇਸਟ ਕਸੂਰੀ ਮੇਥੀ
ਅੱਛਾ ਕਿੰਨਾ ਕਿੰਨਾ ਲੈਣਾ ਕਿੰਨਨੀ ਕਿੰਨਨੀ ਕੁਆਂਟਿਟੀ ਲਵਾਂ ਥੋੜ੍ਹਾ ਆਈਡੀਆ ਜਿਵੇਂ ਮੰਨ ਲਓ ਅਗਰ ਅਸੀਂ ਜਿਵੇਂ ਅਸੀਂ ਅੱਧਾ ਕਿੱਲੋ ਕਾਂਪ ਲ ਚਾਪ ਲਿੱਤੀ
ਤੇ ਤੁਸੀਂ ਇੱਕ ਕੋਲੀ ਲੈਲੋ ਬਸ ਪਤਾ ਕੀ ਹੈ ਬਸ ਉਹ ਜਿਹੜਾ ਮੈਰੀਨੇਟ ਹੋ ਜਾੇ ਅੱਛੀ ਤਰ੍ਹਾਂ ਨਾ ਮਿਕ ਹੋ ਜਾਵੇ ਇਹ ਨੀ ਕਿ ਤੁਸੀਂ ਦਹੀਂ ਥੋੜ੍ਹੀ ਲਵੋ ਤੇ ਤੁਹਾਡੀ ਮੈਰੀਨੇਟ ਦਹੀਂ ਲੱਗਣੀ ਚਾਹੀਦੀ ਹੈ ਪੂਰੀ ਤੇ ਚਾਪ ਤੇ ਫਲੇਵਰ ਅੱਛਾ ਆਉਂਦਾ ਦੋ ਵਿੱਚ ਹਾਂ ਫੇਿਰ ਇੱਕ ਪਾਸੇ ਮੈਂ ਗਰੇਵੀ ਤਿਆਰ ਕੀਤੀ ਮੈਂ ਗਰੇਵੀ ਇਸ ਤਰ੍ਹਾਂ ਤਿਆਰ ਕੀਤੀ ਹੈ ਕਿ ਪਿਆਜਾਂ ਨੂੰ ਪਹਿਲੇ ਤੇਲ ਮੈਂ ਭੁਨ ਲਿਆ ਅੱਛੀ ਤਰ੍ਹਾਂ ਬਰਾਉਨ ਬਿਲਕੁਲ ਲੰਬੇ ਲੰਬੇ ਘੱਟੇ ਪਿਆਜਾਂ ਨੂੰ ਨਾ ਹਾਂਜੀ ਹਾਂਜੀ ਜੀ, ਤੇ ਉਹਨਾਂ ਨੂੰ ਭੁੰਨ ਲਿਆ, ਫੇਿਰ ਉਹਨਾਂ ਨੂੰ ਨਿਕਾਲ ਲਿਆ। ਔਰ ਇੱਕ ਸਾਈਡ ਤੇ ਪੰਜ, ਛੇ ਟਮਾਟਰ, ਹਾਂਜੀ। ਜਦ ਬਰਾਉਨ ਹੋ ਗਿਆ ਨਾ ਪਿਆਜ ਤੇ, ਅਸੀਂ ਉਹਨੂੰ ਗ੍ਰਾਇੰਡ ਕਰ ਦੇਣਾ ਠੰਡੇ ਕਰਕੇ ਨਾ। ਗਰਾਇੰਡ ਕਰ ਕਰ ਦੇਣਾ ਤੇ ਉਸ ਤੋਂ ਬਾਅਦ ਤੇ, ਲਵੋ। ਫੇਰ ਤੇਲ ਪਾਓ ਕੜਾਹੀ ਚ, ਤੁਸੀਂ ਖੜੇ ਮਸਾਲੇ ਪਾ ਲੋ।
ਹਾਂ। ਖੜੇ ਮਸਾਲੇ ਹਾਂ। ਮੈਂ ਪਹਿਲਾਂ ਖੜੇ ਮਸਾਲੇ ਪਾਉਦੀ ਹਾਂ। ਪਿਆਜ ਤੋਂ ਭੁੰਨਣ ਲੱਗੀ ਹੋਵਾਂਗੀ ਨਾ।
ਅੱਛਾ, ਅੱਛਾ, ਅੱਛਾ, ਅੱਛਾ। ਇਹ ਨਾ ਮੈਂ ਅਲੱਗ ਤਰੀਕਾ ਬਣਾ ਰਹੀ ਹਾਂ ਨਾ। ਮੈਂ ਪਿਆਜਾਂ ਨੂੰ ਫਰਾਈ ਕਰਕੇ ਨਿਕਾਲ- ਹਿਲਾਏ ਜਾਣ। ਹਾਂ, ਜਿਵੇਂ ਥੋੜ੍ਹੀ
ਭਰਨ ਉਹ ਲਿਆ ਫਿਰ ਮੈਂ ਇੱਕ ਸਾਈਡ ਤੇ ਤੇਲ ਚ ਆਪਣਾ ਜੀਰਾ
ਜ਼ੀਰਾ ਔਰ ਦਾਲਚੀਨੀ ਚੀਜ਼ਾਂ ਪਾ ਕੇ ਥੋੜੀ ਜਿਹੀ ਲੋਂਗ ਪਾ ਦੋ। ਇੱਕ, ਦੋ ਔਰ ਇੱਕ ਨਾ ਹੁੰਦਾ ਫੁੱਲਾ ਨਾਂ ਕੀ ਕਹਿੰਦੇ ਨੇ, ਉਹਨੂੰ ਮੈਂ ਉਹ ਵੀ ਨਾ ਮਸਾਲਿਆਂ ਚ ਹੀ ਆਉਂਦਾ ਹੈ। ਮੈਨੂੰ ਯਾਦ ਨੀ ਆ ਰਿਹਾ ਭੈਣ ਜੀ, ਨਾਮ ਤੇ ਉਹ ਵੀ ਉਹ ਹੁੰਦਾ, ਠੀਕ ਨਾ ਮਸਾਲਾ, ਸੁੱਕਾ ਮਸਾਲਾ ਹੀ ਹੁੰਦਾ। ਤਾਂ ਵੀ ਉਹ ਪਾ ਕੇ ਤੇ ਜੋ ਰੋਸਟਿਡ ਕੀਤੀ ਸੀ ਅਸੀਂ ਉਹ ਨਾ,
ਹਾਂਜੀ।
ਤੇ ਨਾ ਅਸੀਂ ਉਹ ਪਾ ਲੈਣੇ ਟਮਾਟਰਾਂ ਦੀ ਪਿਊਰੀ। ਹਾਂਜੀ ਟਮਾਟਰਾਂ ਦੀ ਪਿਊਰੀ ਪਾ ਕੇ ਤੇ ਉਹ ਚ ਤੁਸੀਂ ਭੁੰਨ ਲਓ ਅੱਛੀ ਤਰ੍ਹਾਂ ਤਾਂ ਕਿ ਪਿਆਜ ਜਿਹੜਾ ਟਮਾਟਰ, ਪਾਣੀ ਨਾ ਸੁੱਕ ਜਾਵੇ। ਫੇਰ ਉਹਦੇ ਚ ਨਮਕ, ਹਲਦੀ, ਸਾਰਾ ਕੁਛ ਸਮਾਨ ਪਾ ਕੇ ਫਿਰ ਤੁਸੀਂ ਉਹ ਕਰ ਲੈਣਾ। ਅੱਛਾ ਵਧੀਆ ਮਸਾਲਾ ਬਣਾ ਲੈ। ਉਹ ਜੇ ਅਸੀਂ ਤੇ ਤੁਸੀਂ ਉਹ ਬੰਨੀ ਹੋਈ ਸੀ ਨਾ। ਹਾਂਜੀ।
ਮੈਂ ਕਿਹਾ ਕਿੰਨੀ ਦੇਰ ਤਕਨ ਭੁੰਨਨਾ ਫਿਰ ਅਸੀਂ ਇਹ ਮਸਾਲਾ
ਮਸਾਲਾ ਦੇਖੋ ਜਦ ਤੱਕ ਤੇਲ ਨੀ ਛੱਡ ਦਿੰਦਾ ਤਾਂ ਤੱਕਨ ਦੇਖੋ ਗਰੇਵੀ ਤੇ ਤਾਂ ਹੀ ਭੁੰਨੀ ਮੰਨੀ ਜਾਏਗੀ ਨਾ ਜਦੋਂ ਤੋਂ ਹਾਂਜੀ ਹਾਂਜੀ
ਹਾਂਜੀ
ਹਾਂਜੀ ਤੇ ਉਹਦੇ ਚ ਫਿਰ ਜੋ ਮੈਰੀਨੇਟ ਕੀਤੀ ਹੋਈ ਚਾਪ ਸੀ ਨਾ
ਹਾਂਜੀ
ਓ ਉਹਨੂੰ ਢੱਕ ਕੇ ਇਹ ਕਰੀਮ ਤੇ ਹਾਂਜੀ
ਅੱਛਾ ਮੈਂ ਕਿਹਾ ਅੱਛਾ ਜਿਹੜਾ ਤੁਸੀਂ ਅੱਛਾ ਜਿਵੇਂ ਚਾਪ ਤੁਸੀਂ ਠੀਕ ਹੈਸੀ ਜਿਵੇਂ ਚਾਂਪ ਇਹਦੇਾਸਤੇ ਕੋਈ ਸਪੈਸ਼ਲ ਮਸਾਲਾ ਵੀ ਹੁੰਦਾ ਚਾਪ ਦਾ ਜਿਵੇਂ ਜਿਵੇਂ ਸਾਂਬਰ ਮਸਾਲਾ ਹੋ ਗਿਆ ਮੀਟ ਮਸਾਲਾ ਹੋ ਗਿਆ ਐਵੇ ਚਾਂਪ ਮਸਾਲਾ ਵੀ ਕੋਈ ਆਉਂਦਾਸੀ ਵਿੱਚ ਪਾ ਕੇ ਪਾ ਸਕਨੇ ਆ
ਜੀ ਹਾਂਜੀ ਭ ਬੋਲੇਗੀ ਮੈਂ ਤੇ ਉਹ ਮਸਾਲਾ ਜਿਹੜਾ ਤਿਆਰ ਕੀਤਾ ਨਾ ਉਹਦੇ ਚਾਅ ਮ ਮਸਾਲਾ ਪਾ ਲਓ
ਹਾਂਜੀ
ਮਸਾਲਾ ਪਾ ਕੇ ਤੇ ਜਿਹੜੀ ਅਸੀਂ ਤਿਆਰ ਕੀਤੀ ਦੀ ਅਸੀਂ ਆਪਣਾ ਜੋ ਚਾਪ ਜੋ ਮੈਰੀਨੇਟ ਕੀ ਪੀ ਸੀ ਓਹ ਪਾ ਲੈਣੀ ਆ ਵਿੱਚ ਨਾ ਹਾਂ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੋ ਤੇ ਉਹਨੂੰ ਢੱਕ ਕੇ ਰੱਖ ਦੋ ਥੋੜ੍ਹੀ ਦੇਰ ਲਈ
ਅੱਛਾ ਤੇ ਬਸ ਫੇਿਰ ਉਹ ਤੋਂ ਕਰੀਮ ਪਾ ਦੀਆਂ ਨਾ
ਹ ਤਾਂ ਰੱਖੀ ਰੱਖੋ ਜ ਹਾਂ ਕੀਮ ਪਤਾ ਤੁਸੀਂ ਇਹ ਨਾ ਬਾਅਦ ਚ ਹੀ ਪਾਉਣਾ ਜਦੋਂ ਬਣ ਜਾਂਦੀ ਨਾ ਜਦੋਂ ਤੇਲ ਛੱਡ ਦਿੰਦੀ ਹੈ ਸਾਰੀ ਗ੍ਰੇਵੀ ਤੇ ਉਹ ਉਸ ਤੋਂ ਬਾਅਦ ਹਾਂਜੀ ਕਰੀਮ ਦਾ ਪਾਓ ਚ ਆਉਂਦਾ ਹੈ ਤੁਸੀਂ ਭਾਵੇਂ ਤਾਜ਼ੀ ਮਲਾਈ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਆਪਣਾ ਉਹ ਵੀ ਪਾ ਸਕਦੇ ਹੋ ਅਮੂਲ ਦੀ ਹਾਂਜੀ ਹਾਂਜੀ ਉਹਦਾ ਤਾਂ ਬੜਾ ਅੱਛਾ ਟੇਸਟ ਆਉਂਦਾ ਹਾਂਜੀ ਤੁਸੀਂ ਉਹ ਪਾ ਦੋ ਮਿਕਸ ਕਰ ਦਿ ਉਹਨੂੰ ਇੰਨੀ ਵਧੀਆ ਟੇਸਟ ਆਉਂਦੀ। ਤੇ ਉੱਥੇ। ਪਾਓ ਹਰਾ ਧਨੀਆ, ਤੇ ਉੱਤੇ ਤੁਸੀਂ ਪਾ ਦੋ ਬਰੀਕ ਬਰੀਕ। ਜਿਹੜੇ ਆਏ ਵਿਆਹ, ਸਭ ਬਹੁਤ ਪਸੰਦ। ਕਰਦੇ ਪ, ਮੈਂ ਬਣਾਈ ਨਾ। ਇੱਥੇ ਬੜੇ। ਸਾਨ
ਨਹੀਂ, ਮੈਂ ਵੀ, ਮੈਂ ਵੀ ਟਰਾਈ ਕਰਾਂਗੀ ਕਿਸੇ ਦੇ ਨਾਲ। ਨਹੀਂ, ਮੈਂ ਟਰਾਈ ਕਰਾਂ ਕਿਸੇ। ਚਲੋ ਠੀਕ ਹੈ, ਤੁਸੀਂ ਕਰੋ ਫਿਰ ਆਪਣੇ ਗੈਸਟ।
ਹਾਂਜੀ, ਹਾਂਜੀ, ਹਾਂਜੀ। ਠੀਕ ਹੈ। ਨਹੀਂ, ਨਹੀਂ, ਕੋਈ ਗੱਲ ਨਹੀਂ। ਨਹੀਂ, ਨਹੀਂ, ਡਿਸਟਰਬ ਕਰ।
ਓਕੇ, ਠੀਕ। ਸਤਿ ਸ਼੍ਰੀ ਅਕਾਲ।